ਹਾਂਜੀ ਸ਼ਸਰੀਕਾਲ ਜੀ।
ਸ਼ਸ਼ਰੀਕਾਲ ਜੀ, ਕਿਵੇਂ ਓ
ਵਧੀਆ-ਵਧੀਆ ਤੁਸੀਂ ਦੱਸੋਂ?
ਮੈਂ ਵੀ ਵਧੀਆ, ਤੁਹਾਨੂੰ ਮੇਰੀ ਅਵਾਜ਼ ਆ ਰੀ ਐ ਨਾ?
ਹਾਂਜੀ- ਹਾਂਜੀ ਆ ਰਹੀ ਐ।
ਹੋਰ ਘਰ ਸਾਰੇ ਠੀਕ ਨੇ, ਤੁਸੀ ਠੀਕ ਹੋ?
ਹਾਂਜੀ- ਹਾਂਜੀ ਮੈਂ ਵੀ ਠੀਕ, ਘਰ ਵੀ ਸਾਰੇ ਠੀਕ, ਤੁਸੀ ਦੱਸੋ?
ਬਾਸ ਮੈਂਵੀ ਵਧੀਆ, ਹੋਰ ਕੀ ਕਰਦੇ ਪਏ ਸੀ ਤੁਸੀ, ਬ੍ਰੇਕਫਾਸਟ ਕਰ ਲਿਆ?
ਹਾਂਜੀ -ਹਾਂਜੀ, ਅੱਜ ਤਾਂ ਲੇਟ ਹੋਗੇ ਸੀ।
ਅੱਛਾ, ਅਸੀ ਵੀ ਬਸ ਹੁਣੇ ਈ ਕਰ ਕੇ, ਜਸਟ ਮੈਂ ਹੁਣੇ ਈ ਕਰਕੇ ਫਰੀ ਹੋਈ ਸੀ, ਮੈਂ ਕਿਆ ਚਲੋ ਹੁਣ ਥੋੜ੍ਹੀ ਦੇਰ ਰੈਸਟ ਕਰਾਂ, ਫੋਨ ਤੇ ਗੱਲ ਈ ਕਰ ਲਵਾਂ ਕਿਸੀ ਨਾਲ, ਤੇ ਬਸ ਹੁਣ ਦੁਪੈਰ, ਦੁਪੈਰ ਦਾ ਲੱਗ ਪਵਾਂਗੀ ਹੁਨੇ। ਸਾਢੇ ਬਾਰਾਂ, ਪੋਨੇ ਇਕ ਮੁੰਡਾ ਆਏਗਾ, ਸਕੂਲੋਂ, ਉਸ ਤੋਂ ਬਾਅਦ ਦੁਪੈਰ ਤਾਂ ਲੱਗ ਜਾਂਗੀ, ਹੋਰ ਤੁਸੀ ਕੀ ਕਰ ਰਏ ਸੀ?
ਬਸ ਮੈਂ ਵੀ ਵਿਹਲੀ ਅੱਜ, ਕੱਲੀ ਆਂ ਘਰ ਜੀਅ ਨੀ ਲੱਗ ਰਿਆ ਸੀ।
ਕਿਉਂ ਕਿੱਥੇ ਗਏ, ਸਾਰੇ ਘਾਰ ਦੇ ਅੱਜ?
ਭੈਣ-ਭਰਾ ਤੇ ਸਕੂਲ ਚਲ ਗਏ, ਤੇ ਮੰਮਾ ਮਾਸੀ ਆਏ ਸੀ ਸਵੇਰੇ ਤੇ, ਉਹਨਾਂ ਨਾਲ ਗਏ ਨੇ, ਫ ਮੰਮੀ ਦੇ ਨਾਂ ਫੁੱਫੜ ਜੀ ਦਾ ਓਪਰੇਸ਼ਨ ਹੋਇਆ ਤੇ ਉਹਨਾਂ ਕੋਲ ਗਏ ਨੇ ਉਨਾਂ ਦਾ ਪਤਾ ਲੈਣ।
ਆਛਾ- ਆੱਛਾ ਲੋਕਲ ਹੀ
ਹਾਂਜੀ -ਹਾਂਜੀ।
ਅੱਛਾ, ਬਸ ਮੇਰਾ ਵੀ ਸਵੇਰੇ, ਹੋਰ ਤੁਹਾਡੀ ਮੌਰਨਿੰਗ ਰੂਟੀਨ ਕੀ ਐ, ਸਵੇਰ ਦੀ?
ਮੈਂ ਸਵੇਰੇ, ਸਵਾ ਛੇ ਵਜੇ ਉਠ ਨੀ ਆਂ, ਪਰ ਅੱਜ ਮੈਂ ਲੇਟ ਹੋਗੀ ਹੀਂ ਆਂ ਕਿਉਂਕਿ ਰਾਤੀ ਨੀਂਦ ਨੀਂ ਆ ਰਹੀ ਸੀ, ਗਰਮੀ ਲੱਗ ਰਹੀ ਸੀ। ਫੇਰ ਅੱਜ ਮੈਂ ਉੱਠੀ ਅੱਠ ਵਜੇ ਅਂ ਤੇ ਅੱਠ ਵਜੇ ਉੱਠ ਕੇ ਫਿਰ ਮੈਂ ਮੁੂੰਹ ਹੱਥ ਧੋਤਾ ਨਾਂ-ਨੂੰ ਕੇ ਆਈ ਫਿਰ ਮੰਮੀ ਨੇ ਕੰਮ ਤੇ ਸਾਰਾ ਕਰ ਲਿਆ ਸੀ, ਝਾੜੂ ਵੀ ਮਾਰਤਾ ਸੀ, ਬਸ ਚਾਦਰ ਰੈ ਗਈ ਸੀ। ਓਹ ਪਾ ਕੇ ਮੈਂ ਗਈ ਨਾਂ ਹੁਣ ਫਿਰ ਨਾਂਅ ਕੇ ਅਈ, ਫਿਰ ਰੋਟੀ ਖਾਧੀ। ਫਿਰ ਇਨਾ ਦੇ ਵਿੱਚ ਮਾਸੀ ਆਗੇ ਫਿਰ ਮੈਂ ਦਕਾਨ 'ਤੇ ਗਈ, ਠੰਡਾ- ਠੁੰਡਾ ਲੈ ਕੇ ਆਈ। ਚਾਅ ਤੇ ਗਰਮੀ 'ਚ ਜੀਅ ਨੀਂ ਕਰਦਾ ਪੀਣ ਨੂੰ, ਹਾਂਜੀ ਫਿਰ ਮਾਸੀ ਕੈਅਰੇ ਸੀਗੇ ਠੰਡਾ ਨੀ ਪੀਣਾ। ਵੀ ਕੋਲਡ ਕੋਫੀ ਬਣਾ ਲੈ ਫਿਰ ਕੋਫੀ ਬਣਾਈ। ਮਾਸੀ ਕੈਂਦੀ ਠੰਡਾ ਪੀਣ ਨੂੰ ਜੀਅ ਨੀਂ ਹੈਗਾ ਮੇਰਾ, ਫਿਰ ਉਹਨਾ ਕੋਫੀ ਪੀਤੀ। ਹਾਂਜੀ ਫਿਰ ਚਲਗੇ ਮੰਮੀ ਤੇ ਮਾਸੀ, ਫਿਰ ਹੁਣ ਮੈਂ ਵੇਅਲੀ।
ਸਾਢਾ ਵੀ ਐਵਏਂ ਈ ਹੁੰਦੈ ਸਵੇਰੇ- ਸਵੇਰੇ ਕੀ ਕੈਂਦੇ ਨੇਅ ਬੱਚਿਆਂ ਨੂੰ ਉੱਠੀਦੈ ਮੂੰ ਵਗੈਰਾ ਧੋਈ ਦੈ ਹੱਥ ਮੂੰ ਧੋਈ ਦੈ, ਫਿਰ ਬੱਚਿਆਂ ਨੂੰ ਕੁੜੀਆ ਨੂੰ ਸਕੂਲ ਜਾਂਦੇਨ ਕੁੜੀਆਂ ਦੋਨਾਂ ਨੂੰ ਛੱਡ ਕੇ ਆਂਨੀਆਂ, ਉਸ ਤੋ ਬਾਅਦ ਫਿਰ ਆ ਕੇ ਥੋੜ੍ਹਾ ਰੈਸਟ ਕਰ ਫਿਰ ਨਾਲ ਦੀ ਨਾਲੀ ਅੱਜ ਮੁੰਡਾ ਵੀ ਉੱਠ ਗਿਆ ਸੀਗਾ ਉਹਨੂੰ ਵੀ ਜਲਦੀ ਰੈਡੀ ਕਰਤਾ। ਤੇ ਰੈਡੀ ਕੀਤਾ ਉਹਨੂੰ ਫਿਰ ਥੋੜ੍ਹੀ ਦੇਰ ਖੇਲਦਾ ਰਿਆ ਸਾਢੇ ਅੱਠ ਸਵਾ ਅੱਠ ਉਹਨੂੰ ਛੋੜ ਕੇ ਆਈਆਂ। ਫੇਰ ਦੋ ਘੰਟੇ ਅੱਜ ਮੈਂ ਸੌ ਗਈ ਸੌਣ ਤੋਂ ਬਾਅਦ ਹੁਣ ਉੱਠ ਕੇ ਕੰਮ ਵਗੈਰਾ ਕੀਤਾ। ਕੰਮ ਕਰਕੇ ਹੁਣ ਬ੍ਰੇਕਫਾਸਟ ਕਰਕੇ ਹੁਣ ਮੈਂ ਵਿਹਲੀ ਹੋਈ ਸੀ ਹੁਣ ਮੈਂ ਦੁਪਹਿਰੀ ਬੱਚੇ ਆਉਣਗੇ ਹੁਨ ਮੁੰਡਾ ਆਏਗਾ ਸਾਢੇ ਬਾਰਾਂ ਵਜੇ ਉਸ ਤੋਂ ਬਾਅਦ ਦੇਖਾਂਗੀ। ਹੋਰ ਤੁਹਾਡੇ ਜਿਹੜਾ ਜਿਵੇਂ ਤੁਹਾਨੂੰ ਕਿਹੋ ਜਿਹਾ ਮੌਸਮ ਪਸੰਦ ਏ ਬਾਰਿਸ਼ ਵਾਲਾ ਯਾ ਜਿਵੇਂ ਠੀਕ-ਠੀਕ? ਇੱਕ ਪਾਰਸ਼ਾਂ ਚ ਮੌਸਮ ਚਿਪਚਿਪਾ ਜਿਹਾ ਹੋ ਜਾਂਦਾ ਨਾ ਕਈ ਪਸੰਦ ਨਹੀਂ ਕਰਦੇ ਤੁਹਾਨੂੰ ਕਿਸ ਤਰ੍ਹਾਂ ਦਾ ਵੈਦਰ ਪਸੰਦ ਐ?
ਉਹ ਜਿਹਦੇ ਚ ਛਾਂ ਜੀ ਹੁੰਦੀ ਐ ਧੁੱਪ ਵੀ ਨਹੀਂ ਹੁੰਦੀ ਤੇ ਚੱਲ ਰਈ ਹੁੰਦੀ ਐ ਉਹ ਸਹੀ ਐ। ਹਾਂਜੀ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਵੈਸੇ ਠੰਢ ਚ ਤੇ ਫੇਰ ਵੀ ਹਾਂਜੀ ਠੰਡ 'ਚ ਤਾਂ ਫੇਰ ਵੀ ਨਿਕਲ ਜਾਂਦਾ ਟੈਮ ਪਰ ਗਰਮੀ ਨਹੀਂ ਬਰਦਾਸ਼ਤ ਹੁੰਦੀ।
ਨਾ ਗਰਮੀ ਨਹੀਂ ਬਰਦਾਸ਼ ਹੁੰਦੀ ਗਰਮੀ ਚ ਕਦੇ ਵੀ ਬੀ ਪੀ ਡਾਊਨ ਹੋ ਰਿਹਾ, ਕਦੀ ਕੀ ਹੋ ਰਿਹਾ, ਕਦੀ ਕੀ ਹੋ ਰਿਹਾ ਐਵੇਂ ਹੀ ਚੱਲਦੇ ਰਹਿੰਦੇ ਹੈਗੇ ਨੇ ਠੰਡ ਹੁੰਦੀ ਐ ਨਾ ਬੰਦਾ ਨਾ ਇੱਕ ਸ਼ਾਲ ਲੈ ਲੈ ਸਵੈਟਰਾਂ ਪਾ ਲਏ ਦੋ ਸਵੈਟਰਾਂ ਪਾ ਲਏ ਠੰਡ ਕਵਰ ਹੋ ਜਾਂਦੀ ਐ ਲੇਕਿਨ ਗਰ ਗਰਮੀ ਚ ਜਨਾਨੀ ਕਰੇ ਤੇ ਕਰੇ ਵੀ ਕੀ ਬੰਦੇ ਤੇ ਅਹ ਹੋ ਜਾਂਦੇ ਨੇ ਜਿਵੇਂ ਕਿ ਉਮਰ ਜਨਾਨੀ ਕਰੇ ਤੇ ਕਰੇ ਕੀ ਪਾਣੇ ਤੇ ਉਹਨੇ ਸੂਟ ਵਗੈਰਾ ਈ ਹੁੰਦੇ ਨੇ
ਹਾਂਜੀ-ਹਾਂਜੀ ਤੇ ਤੁਹਾਡਾ ਫੇਵਟ ਫੈਸਟੀਵਲ ਹਾਂਜੀ।
ਹੈ ਕੀ ਮੇਰਾ ਫੇਵਰੇਟ ਫੈਸਟੀਵਲ ਮੇਰਾ ਫੇਵਰੇਟ ਫੈਸਟੀਵਲ ਤਾਂ ਦੇਖੋ ਦੀਵਾਲੀ ਏ ਰੱਖੜੀ ਏ ਔਰ ਜਿਵੇਂ ਦੇਖੋ ਜਦੋਂ ਟਾਈਮ ਆਦਾ ਨਾ ਦੇਖ ਸਾਰੇ ਫੈਸਟੀਵਲ ਆਦੇ ਨੇ ਜਿਵੇਂ ਟਾਈਮ ਆਦਾ ਐ ਉਸਦੇ ਹਿਸਾਬ ਨਾਲ ਸਾਰੇ ਫੈਸ ਵਲ ਅੱਛੇ ਲਗਦੇ ਨੇ ਔਰ ਸਾਨੂੰ ਨਾ ਅਹ ਇੰਤਜ਼ਾਰ ਵੀ ਰਹਿੰਦਾ ਹੁਣ ਇਹ ਆਣ ਵਾਲਾ ਹੁਣ ਜਨਮ ਅਸ਼ਟਮੀ ਆਣ ਵਾਲੀ ਹੁਣ ਰੱਖੜੀ ਆਣ ਵਾਲੀ ਏ ਹੁਣ ਹੋਲੀ ਆਣ ਵਾਲੀ ਹੁਣ ਦੀਵਾਲੀ ਆਣ ਵਾਲੀਏ ਹੁਣ ਦੁਸਹਿਰਾ ਆਣ ਵਾਲਾ ਮਤਲਬ ਸਾਰੇ ਈ ਫੈਸਟੀਵਲ ਦਾ ਵੇਟ ਰੇੰਦਾ ਮੈਨੂੰ ਸਾਰੇ ਈ ਫੈਸਟੀਵਲ ਵੈਸੇ ਤਾਂ ਬੋਹਤ ਈ ਅੱਛੇ ਲੱਗਦੇ ਹੈਗੇ ਨੇ ਸਿਰਫ਼ ਇੱਕ ਹੋਲੀ ਨੂੰ ਛੋੜ ਕੇ
ਹੋਲੀ ਕਿਉ ਨੀ ਚੰਗੀ ਲੱਗਦੀ ਰੰਗ ਕਾਰਕੇ?
ਹਾਂ ਹੋਲੀ ਰੰਗ ਕਰਕੇ ਚੰਗੀ ਨੀ ਲੱਗਦੀ ਪੈਲੇ ਚਲੋ ਸਵੇਰੇ ਜਿਵੇਂ ਉੱਠੀ ਦਾ ਤੇ ਬੰਦਾ ਹੋਲੀ ਖੇਲ ਲੈਂਦਾ ਅਪਣੇ ਬੱ ਚੇਆਂ ਨਾਲ ਆਪਣੇ ਹਸਬੈਂਡ ਨਾਲ ਜਿੰ ਜੇਲ ਜਠਾਣੀਆਂ ਨਾਲ ਫੇਰ ਪਤਾ ਕੀ ਉਸ ਤੋਂ ਬਾਅਦ ਆਪਾਂ ਦੋ-ਤਿੰਨ ਘੰਟੇ ਬਾਦ ਨਾਹ ਤੇ ਨਿਕਲਣੇ ਆ ਨਾ ਫੇਰ ਓ ਰੰਗ ਲਿਪੜ ਦਿੰਦੇ ਨੇ ਓ ਚੀਜ਼ ਮੈਨੂੰ ਨੀ ਅੱਛੀ ਲੱਗਦੀ ਹੈਗੀ ਬਿਲਕੁਲ ਵੀ ਨਾਣ-ਧੋਣ ਤੋਂ ਬਾਦ ਵੀ ਇਸ ਵਾਰੀ ਵੀ ਨਾ ਸਾਡੇ ਨਾਲ ਐਵੇਂ ਈ ਇਸ ਵਾਰੀ ਵੀ ਨਾ ਸਾਡੇ ਨਾਲ ਐਵੇਂ ਈ ਹੋਯਾ ਆਪਾਂ ਸਵੇਰੇ ਹੋਲੀ ਖੇਲ ਖੁਲ ਲਈ ਜਾਦੇ ਪਾਪਾ ਨੇ ਬੱਚਿਆਂ ਨੇ ਮੈਂ ਸਾਰਿਆਂ ਨੇ ਆਪਾਂ ਹੋਲੀ ਖੇਲ ਲੀ ਆਪਾਂ ਹੋਲੀ ਖੇਲਣ ਤੋਂ ਬਾਅਦ ਨਹਾ-ਧੋ ਕੇ ਬ੍ਰੇਕਫਾਸਟ ਕਰਕੇ ਕਾਰ-ਕੂਰ ਸਾਫ਼ ਕਰਕੇ ਆਪਾ ਨਾ ਕੁੰਮਣ ਚ ਚਲੇ ਗਏ ਆਊਟ ਔਫ ਸਟੇਸ਼ਨ ਮਤਲਬ ਜਿਵੇਂ ਮ ਮਨਸਾ ਦੇਵੀ ਚੰਡੀਗੜ੍ਹ ਮਨਸਾ ਦੇਵੀ ਤ੍ਰਿਲੋਕਪੁਰ ਵਗੈਰਾ ਐਵੇਂ ਤੇ ਓਥੇ ਨਾ ਮੇਰੀ ਨਾ ਫਰੈਂਡ ਵੀ ਮਿਲਗੀ ਮੈਨੂੰ ਹੈ ਤੇ ਯਮਨਾ ਨਗਰ ਦੀ ਸੀਗੀ ਓ ਵੀ ਮਿਲ ਗੀ ਫਰੈਂਡ ਮੈਂ ਨਾਸ ਹੋਣਾ ਵਾਈਟ ਜੋੋੜਾ ਪਾ ਕੇ ਗਈ ਓਥੇ ਮੱਥਾ ਟੇਕਣ ਮੱਥਾ ਟੇਕ ਕੇ ਬਾਹਰ ਆਈ ਓਨੇ ਨਾ ਮੇਰੇ ਉੱਤੇ ਨਾ ਸਾਰੀਆਂ ਈ ਦੋ ਪੰਨੀਆਂ ਰੰਗ ਦੀਆਂ ਪਲਟ ਤੀਆਂ ਬਲਕਿ ਹਲੇ ਮੈਂ ਅੱਗੇ ਚੰਡੀਗੜ੍ਹ ਵੀ ਜਾਣਾ ਸੀ ਤੇ ਮੈਂ ਕੇਆ ਹਾਏ ਐ ਕੀ ਕੀਤਾ ਈ ਕੈ ਰੀ ਬੁਰਾ ਨਾ ਮਨ ਹੋਲੀ ਐ। ਮੈਂ ਕੇਆ ਅੱਛਾ ਤੇ ਓੇਨੇ ਮੈਂ ਬਸ ਮੈਨੂੰ ਨਾ ਐ-ਐ ਚੀਜ਼ ਤੋਂ ਥੋੜ੍ਹਾ ਜੇਹਾ ਨਾ ਓ ਹੁੰਦਾ ਵੇ ਬਈ ਖੇਲਨੀ ਏਦ ਸਵੇਰ ਦੇ ਟਾਈਮ ਜਿੰਨੀ ਮਰਜ਼ੀ ਖੇਲ ਲੋ ਬਟ ਨਾਣ- ਤੋਂ ਨਾਣ ਤੋਂ ਬਾਦ ਨੀ ਔਰ ਐਂਦੇ ਵਿੱਚ ਨਾ ਮੈਨੂੰ ਗਿੱਲਾ ਪਣ ਨੀ ਪਸੰਦ ਜਿਵੇਂ ਗੁਬਾਰੇ ਫੋੜਦੇ ਨੇ ਔਰ ਇੱਕ ਓ ਰੀਆ ਮਾਰਦੇ ਨੇ ਐ ਚੀਜ਼ਾਂ ਨੀ ਮੈਨੂੰ ਪਸੰਦ ਹੈਗੀਆਂ, ਹਾਂਜੀ। ਹੋਰ ਤੁਸੀਂ ਜਿਵੇਂ ਸ਼ੋਪਿੰਗ ਵਗੈਰਾ ਔਨਲਾਈਨ ਕਰਦੇ ਓ ਯਾਂ ਔਫਲਾਈਨ ਕਰਦੇ ਓ ਸ਼ੋਪਿੰਗ ਵਗੈਰਾ ਜਿਵੇਂ ਕਰਦੇ ਨੇ
ਔਨਲਾਈਨ ਤਾ ਨਈ ਔਨਲਾਈਨ ਤਾਂ ਮੈਂ ਕਰਦੀ ਨੀ ਕਿਉਂਕਿ ਮੈਂ ਇੱਕ ਵਾਰ ਜੀਨਸ ਮੰਗਵਾਈ ਸੀ ਬੈਗੀ ਜੀਨਸ ਜੇੜੀ ਚੱਲੀ ਨੀ ਹੁਣੇ ਮੰਗਵਾਈ ਸੀ ਪਿੱਛੇ ਜੀ ਤੇ ਓ ਨਾ ਤੇ ਜਿ ਸੀ ਓਨਾਂ ਨੇ ਤਾ-ਭੱ਼- ਸੀ ਨਾ ਵੈਸੇ ਨੀ ਆਈ ਮੈਨੂੰ ਬੜਾ ਗੁੱਸਾ ਚੜਿਆ ਵੀ ਮੈਂ ਐਨੇ ਪੈਸੇ ਵੀ ਲਾਤੇ ਤਾਂਵੀ ਫਿਰ ਮੰਮੀ ਕੈਂਦੀ ਰਿਟਨ ਕਾਰਦੇ ਮੈਂ ਕੇਆ ਕੋਈ ਨੀ ਹੁਣ ਕੱਰ ਈ ਪਾਲਾਂਗੀ। ਅਜੀਬ ਜੇਆ ਈ ਰੰਗ ਆਯਾ ਓਦਾ।
ਅੱਛਾ-ਅੱਛਾ ਨਈ ਮੈਂ ਮੈਂ ਤਾਂ ਨਾ ਔਨਲਾਈਨ ਹੀ ਮੰਗਵਾਣੀ ਆਂ ਜਾਦਾਤਰ ਸਮਾਨ ਜਿਵੇਂ ਦੋ-ਤਿੰਨ ਐਪਸ ਨੇ ਐਮੇਜ਼ੋਨ ਹੋ ਗਯਾ, ਅ ਸਨੈਪਡੀਲ ਹੋ ਗਯਾ, ਮੀਸ਼ੋ ਹੋ ਗਯਾ ਮੈਂ ਜਾਦਾਤਰ ਨਾ ਔਨਲਾਈਨ ਮੰਗਵਾਨੀ ਆ ਬੱਚਿਆਂ ਦੇ ਜਿਵੇਂ ਟੋਏਜ਼ ਹੁਣ ਮੈਂ ਬੱਚਿਆਂ ਨੂੰ ਕੱਲ ਕਲੇਅ ਮੰਗਵਾ ਕੇ ਦਿੱਤੀ ਐ ਕੱਠੀ। ਔਰ ਆਪਣੇ ਵੀ ਮੈਂ ਕਾਫ਼ੀ ਹੱਦ ਤੱਕ ਕੱਪੜੇ ਯਾਂ ਕੁਛ ਵੀ ਨਾ ਔਨਲਾਈਨ ਮੰਗਵਾਣੀ ਆਂ ਜੋ ਚੀਜ਼ ਮੈਨੂੰ ਅੱਛੀ ਲੱਗ ਲਿਪਸਟਿਕ ਹੋਗੀ ਐਵੇਂ-ਐਵੇਂ ਕੁਛ ਵੀ ਸਮਾਨ ਮੈਂ ਅਪਣੇ ਹਸਬੈਂਡ ਦੀ ਟੀ-ਸ਼ਰਟਾਂ ਮੰਗਵਾਇਆ ਸੀਗੀਆਂ ਔਨਲਾਈਨ ਬੋਤ ਅਛਿਆਂ ਆਈਆਂ ਸੀਗੀਆਂ। ਤੇ ਮਤਲਬ ਜਦੋਂ ਮੇਰਾ ਮਾਰਕੀਟ ਜਾਣ ਦਾ ਦਿਲ ਨਾ ਨਾ ਕਰੇ ਤੇ ਮੈਂ ਇਸ ਕਰ ਕਿਨਾ ਫਿਰ ਔਨਲਾਈਨ ਮੰਗਵਾ ਲੈਣੀ ਆ। ਮੈਂ ਕੇਆ ਹੁਣ ਮਾਰਕੀਟ ਪਹੁੰਚ ਜਾਏ ਔਰ ਕੱਲੇ ਬੰਦੇ ਦਾ ਵੈਸੇ ਵੀ ਦਿਲ ਕਰਦਾ ਮਾਰਕਿਟ ਜਾਣ ਦਾ।
ਹਾਂਜੀ।
ਹੋਰ ਤੁਹਾਡਾ ਫੇਵਰੇਟ ਫੂਡ ਕੇੜਾ ਐ? ਅੱਛਾ।
ਕੜੀ ਚੌਲ਼ ਤੇ ਰਾਜਮਾਂ ਚੌਲ਼।
ਅੱਛਾ ਅੱਜ ਮੈਂ ਵੀ ਕੜੀ ਚਾਵਲ ਬਣਾਵਾਂਗੀ ਬੱਚੇ ਕੈ ਕੈਰਾ ਮੰਮੀ ਅੱਜ ਕੜੀ ਚਾਵਲ ਬਣਾਣਾ। ਮੈਂ ਕੇਆ ਠੀਕ ਐ ਤੁਸੀਂ ਆਨਾ ਫੇਰ ਮੈਂ ਤੁਹਾਡੇ ਆਣ ਤੋਂ ਪੈਲੇ ਕੜੀ ਚਾਵਲ ਬਣਾ ਕੇ ਰੱਖਾਂਗੀ। ਮੇਰਾ ਤੇ ਨਾ ਨਾਲੇ ਖੁਦ ਵੀ ਬੜਾ ਦਿਲ ਕਰ ਰੇਆ ਸੀਗਾ ਮੈਂ ਕੇਆ ਓ ਦੋ-ਚਾਰ ਦਿਨ ਪੈਲੇ ਰਾਜਮਾਂ ਚਾਵਲ ਬਣਾਏ ਸੀ ਮੈਂ ਕੇਆ ਚਲੋ ਅੱਜ ਮ ਕੜੀ ਚਾਵਲ ਬਣਾ ਲੈਂਨੇ ਆ ਸਬਜ਼ੀਆਂ ਖਾਣ ਦਾ ਦਿਲ ਈ ਨੀ ਕਰ ਦਾ ਬਿਲਕੁੱਲ ਵੀ। ਸਬਜ਼ੀਆਂ ਵੀ ਪਈਆਂ ਨੇ ਫਰਿੱਜ 'ਚ ਲਿਆ ਕੇ ਰੱਖਿਆ ਨੇ ਪਰ ਦਿਲ ਈ ਨੀ ਕਰਦਾ ਬਿਲਕੁੱਲ ਵੀ।
ਹਾਂਜੀ-ਹਾਂਜੀ ਗਰਮੀ ਚ ਤਾਂ ਵੈਸੇ ਵੀ ਦੁ ਪੈਰ ਦੇ ਟਾਈਮ ਤੇ ਰੋਟੀ ਖਾਣ ਨੂੰ ਜੀਅ ਨੀ ਕਰਦਾ ਖਿਚੜੀ ਮਿਲ ਜੇ ਜਾਂ ਚੋਲ ਮਿਲ ਜੇ ਜਾਂ ਤੜਕੇ ਆਲਾ ਦਲੀਆ ਅਸੀਂ ਤੇ ਐਈ ਬਣਾਨੇ ਆ ਜ਼ਿਆਦਾਤਰ ਰੋਟੀ ਤੇ ਖਾਣ ਨੂੰ ਜੀਅ ਨੀ ਕਰਦਾ।
ਹਾਂਜੀ-ਹਾਂਜੀ ਔਰ ਤੁਹਾਨੂੰ ਗੇਮਾਂ ਵਗੈਰਾ ਖੇਲਣੀਆਂ ਪਸੰਦ ਨੇ ਜਿਵੇਂ ਆਓ, ਆਓ ਡੋਰ ਹੋਗੀ, ਇਨਡੋਰ ਹੋਗੀ ਕਿਵੇਂ ਦੀ ਗੇਮਾਂ ਪਸੰਦ ਨੇ?
ਮੈਂ ਬੈਡਮਿੰਟਨ ਖੇਲਦੀ ਆ ਤੇ ਵੋਲੀਵੋਲ।
ਅੱਛਾ ਮੇਰਾ ਵੀ ਫੇਵਰੇਟ ਏ ਬੈਡਮਿੰਟਨ। ਬਟ ਖੇਲਣ ਵਾਲਾ ਹੋਣਾ ਚਾਈਦਾ ਕੋਈ ਖੇਲਣ ਵਾਲੇ ਈ ਨੀ ਹੈਗੇ ਅੱਜ-ਕੱਲ। ਸਾਡੇ ਮੁੜੇ। ਹੋਰ ਜਿਵੇਂ, ਅੱਛਾ-ਅੱਛਾ। ਜਿਵੇਂ ਤੁਸੀਂ ਖਾਣਾ ਵਗੈਰਾ ਬਣਾਂਦੇ ਓ ਕੁਛ ਵੀ ਕਰਦੇ ਓ ਜਿਵੇਂ ਕਿੱਥੇ ਲੰਗਰ ਵਗੈਰਾ ਹੋਏ ਕੁਛ ਵੀ ਹੋਏ ਅਗਰ ਉਨਾਂ ਦਾ ਜਿਵੇਂ ਖਾਣਾ ਬਚ ਜਾਂਦੈਂ ਤੇ ਉਂਦੇ ਬਾਰੇ ਤੁਹਾਡੀ ਕੀ ਸਲਾਅ ਏ ਓ ਖਾਣੇ ਨੂੰ ਕੀ ਕਰਨਾ ਚਾਈਦੈ ਸੱਟ ਦੇਣਾ ਚਾਈਦੈ, ਕਿਸੀ ਗਰੀਬਾਂ ਨੂੰ ਦੇ ਕੇ ਆਣਾ ਚਾਈਦੈ।
ਵੈਸੇ ਤੇ ਗੁਰਦੁਵਾਰੇ ਚ ਕਰਦੇ ਈ ਐਦਾਂ ਨੇ ਜੇ ਬਚ ਜਾਂਦਾ ਐ ਨਾ ਵੈਸੇ ਤੇ ਸੰਗਤ ਨੂੰ ਕੈ ਦਿੰਦੇ ਨੇ ਵੀ ਤੁਸੀਂ ਲੈ ਕੇ ਵੀ ਜਾਓ, ਪ੍ਰਸ਼ਾਦ ਦੇ ਤੌਰ ਤੇ ਘਰ ਹਾਂਜੀ ਤੇ ਜੇ ਫੇਰ ਬਚ ਵੀ ਜਾਏ ਨਾ ਫੇਰ ਤਾਂ ਜੇੜੇ ਝੁੱਗੀਆਂ ਆਲੇ ਬੈ ਠੇ ਨੀ ਰੈਂਦੇ ਸਾਡੇ ਇੱਥੇ ਗੁਰਦੁਆਰਾ ਐ ਨਾ ਫੇਰ ਉਨਾਂ ਨੂੰ ਵੰਡ ਆਂਦੇ ਨੇ। ਜੇੜੇ ਓ ਟੈਂਟ ਜੇਆ ਲਾ ਕੇ ਬੈਠੇ ਰੈਂਦੇ ਨੇ ਉੱਧਰ ਹੈਗੇ ਨੇ ਪਤਾ ਨੀ। ਬੱਸ ਸਟੈਂਡ ਆਲ ਆਲੀ ਸਾਈਡ ਨੇ ਉੱਧਰ ਇੱਕ ਐਧਰ ਵੀ ਹੈਗੇ ਨੇ ਸਿਵਲ ਹਸਪ ਤਾਲ ਦੇ ਕੋਲ, ਪਿੱਛੇ ਈ ਤੇ ਉ ਧਰ ਜਾਂਦੇ ਨੇ ਜਿਵੇਂ ਮੇਰਾ ਭਰਾ ਵੀ ਜਾਂਦਾ ਨਾ ਉਨਾਂ ਨਾਲ ਤੇ ਪਤਾ ਐ ਮੈਨੂੰ ਐਨਾਂ ਤੇ ਫੇਰ ਓ ਉੱਥੇ ਵੰਡ ਆਂਦੇ ਨੇ, ਪਰ ਓ ਐ ਨਾ ਕਿ ਗੁਰਦੁਵਾਰੇ ਦਾ ਲੰਗਰ, ਥੁਰਦਾ ਨੀ ਐ। ਹੋਰ ਬਚ ਜਾਂਦਾ ਉਨਾਂ ਦਾ ਸਗੋਂ ਉੱਥੇ ਦੇ ਕੇ ਆਂਦੇ ਨਾ ਤਾਂ ਵੀ ਬਚ ਜਾਂਦੈਂ। ਫੇਰ ਐਥੇ ਕਲੋਨੀ ਚ ਜੇੜੇ-ਜੇੜੇ, ਹਾਂਜੀ
ਮੇਰੇ ਵੀ ਨਾ ਪੇਕਿਆਂ ਵਾਲੀ ਸਾਈਡ ਨਾ ਅਗਰ ਮੰਮੀ ਓਰੀ ਕੁਛ ਬਣਾਂਦੇ ਨੇ, ਨਾ ਕੁਛ ਬਾ ਤੇ, ਮੇਰੀ ਮੰਮੀ ਹੋਰ ਦੇ ਪੜੋਸੀ ਲੈ ਲੈਂਦੇ। ਤੇ ਸਾਡੇ ਇੱਥੇ ਤੇ ਅੱਜ-ਕੱਲ ਕਿਸੇ ਨੂੰ ਕੋਈ ਬੋਲਕੇ ਰਾਜੀ ਨਹੀਂ। ਮੇਰੀ ਨਾ ਦੋ ਮਿਨਟ ਕੌਲ ਆ ਰਹੀ ਏ, ਮੈਂ ਹੁਣ ਕਰਦੀ।
ਹਾਂਜੀ, ਠੀਕ।